ਸਤਿ ਸ਼੍ਰੀ ਅਕਾਲ ਜੀ।
ਕਾਲ ਕਿਵੇਂ ਹੋ ਠੀਕ ਹੋ ਤੁਸੀਂ।
ਠੀਕ ਹੈ ਜੀ ਤੁਸੀਂ ਸੁਣਾਓ।
ਵਧੀਆ ਅੱਜ ਕਿਵੇਂ ਫੋਨ ਕਰ ਲਿਆ ਤੁਸੀਂ। ਤੰਨੇ ਟਾਈਮ ਬਾਅਦ ਅੱਛਾ ਹਾਂ ਉਹ ਉਸਦੀਂ ਤੁਹਾਡਾ ਉਹ ਸਟੇਟਸ ਵੇਖਿਆ ਸੀ ਨਾ ਤੁਹਾਡਾ ਕਜਨ ਦੀ ਜਦੋਂ ਮੈਰਿਜ ਸੀ। ਪਿਛਲੇ ਵੀਕ ਤੁਸੀਂ ਸੂਟ ਪਾਇਆ ਦਾ ਤੇ ਪਿੰਕ ਬਹੁਤ ਹੀ ਪਿਆਰਾ ਲੱਗ ਰਿਹਾ ਸੀ। ਕਿੱਦੋਂ ਲਿੱਤਾ ਸੀ ਤੁਸੀਂ?
ਉਹ ਮੈਂ ਓਨਲਾਈਨ ਮੰਗਵਾਆ ਸੀਗਾ ਜੀ।
ਅੱਛਾ। ਨ ਮੈਨੂੰ ਬਹੁਤ ਹੀ ਪਿਆਰਾ ਲੱਗਿਆ। ਗਿਆ ਤੁਹਾਡਾ ਜਿਹੜਾ ਪਿੰਕ ਸੂਟ ਹੈਗਾ ਸੀ ਨਾ
ਹਾਂਜੀ। ਹਾਂਜੀ।
ਹਾਂ, ਬਹੁਤ ਹੀ ਵਧੀਆ ਲੱਗ ਆ ਤੇ ਔਨਲਾਈਨ ਮੰਗਵਾ ਲੈਂਦੇ ਹੋ। ਤੇ ਕੋਈ ਉਹ ਰਿਸਕ ਤਾਂ ਨਹੀਂ ਹੈਗਾ ਫਰੂਦ ਪਤਾ ਨਹੀਂ ਹੋ ਜਾਂਦਾ ਮੇਰੀ ਫੈਬਰਿਕ ਸਹੀ ਆਉਦਾ ਹੈ।
ਹਾਂਜੀ। ਹਾਂਜੀ। ਫੈਬਰਿਕ ਬਹੁਤ ਵਧੀਆ ਆਇਆ ਜੇ। ਮੈਂ ਤੁਹਾਨੂੰ ਲਿੰਕ ਸੈਂਡ ਕਰਾਂਗੀ ਤੁਸੀਂ ਮੰਗਵਾ ਲੈਣਾ।
ਹਾਂਜੀ। ਜ਼ਰੂਰ ਕਰਨਾ ਮੈਨੂੰ ਬਹੁਤ ਪਸੰਦ ਆਇਆ ਫਿਰ ਤੁਹਾਡਾ ਫੋਨ ਹੀ ਆ ਗਿਆ। ਮੈਂ ਤੁਹਾਡੇ ਤੋਂ ਪੁੱਛਣ ਲੱਗੀ ਸੀ ਫੋਨ ਕਰਕੇ।
ਅੱਛਾ ਜੀ ਨਹੀਂ-ਨਹੀਂ ਬਹੁਤ ਵਧੀਆ ਚੀਜ਼ ਆ। ਤੁਸੀਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰਾਂਗੀ ਤੁਸੀਂ ਜ਼ਰੂਰ ਮੰਗਾਵਾ ਕੇ ਵੇਖਣਾ।
ਪਿੰਗ ਦਾ ਟਾਈਮ ਕਿੱਥੇ ਲੱਗਦਾ ਸਾਰਾ ਟਾਈਮ ਸਾਡਾ ਵੇਸਟ ਹੋ ਜਾਂਦਾ ਅੱਧਾ ਘੰਟਾ ਇੱਕ ਦ ਦੁਕਾਨ ਤੇ ਵੇਸਟ ਹੋ ਜਾਂਦਾ ਹੈ।
ਉਹੀ ਨਾ ਘਰੇ ਫੇਰ ਘਰ ਦੇ ਕੰਮ ਵੀ ਕਿੰਨੇ ਹੁੰਦੇ।
ਹਾਂ, ਉਹੀ ਤਾਂ ਨਾਲੇ ਗਰਮੀ ਵੀ ਬੱਚਿਆਂ ਦੀ ਛੁੱਟੀਆਂ ਨੇ ਘਰ ਤੰਗ ਬੜਾ
ਉਹੀ ਘਰੇ ਆਏਗੀ ਵੀ ਹੁੰਦਾ ਨਾ
ਹਾਂ। ਹੋਰ ਤੁਹਾਡੀ ਤਬੀਅਤ ਠੀਕ ਹੈ ਹੁਣ।
ਹਾਂਜੀ। ਤਾਂ ਵੀ ਇਹ ਠੀਕ ਹੈ। ਬਸ ਗਲਾ ਚੱਲੀ ਜਾਂਦਾ ਖਰਾਬ
ਅੱਛਾ। ਹੋਰ। ਬੱਚੇ ਠੀਕ ਨੇ। ਗਏ ਨੀ ਕਿਤੇ ਛੁੱਟੀਆਂ
ਨਹੀਂ। ਅਜੇ ਨਹੀਂੀ ਗਈ ਮੈਂ ਲਾਸਟ ਤੇ ਜਾਉਂਗੀ।
ਅੱਛਾ। ਅੱਛਾ, ਅੱਛਾ। ਹੋਰ ਤੁਹਾਡੀ ਸਿਸਟਰ ਚਲੀ ਲੋਅ ਆਈ ਦੀ ਹੋਣੀ ਹੈ। ਘਰ ਛੁੱਟੀਆਂ ਨੇ ਨਾ ਅੱਛਾ, ਅੱਛਾ ਚਲੋ ਵਧੀਆ ਗੱਲ ਆ। ਹਾਂ ਮੈਂ ਵੀ ਸੋਚ ਰਹੀ ਸੀ ਉੱਥੇ ਜਾਈਏ ਘੁੰਮਣ ਇੱਕ ਵੀ ਮੈਂ ਮਤਲਬ ਰਹਿ ਰਹੀ ਹਾਂ ਆਪਣੇ ਮਾਇਕੇ ਹੁਣ ਸੋਚ ਰਹੀ ਹਾਂ ਕਿ ਅੰਮ੍ਰਿਤਸਰ ਦਾ ਪਲੈਨ ਬਣਾਈ
ਹਾਏ ਜ਼ਰੂਰ ਜਾਓ ਅੰਮ੍ਰਿਤਸਰ ਜ਼ਰੂਰ ਜਾਓ ਡਾਲਾ ਸਾਹਿਬ ਮੱਥਾ ਟੇਕ ਕੇ ਆਉਣਾ ਬਾਬਾ ਨੌਰ ਸਾਹਿਬ ਜੀ ਦੇ ਜਾਣਾ ਅਤੇ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਜੀ ਦੇ ਜਾਣਾ ਦਰਬਾਰ ਸਾਹਿਬ ਜਾਣਾ।
ਦਰਬਾਰ ਸਾਹਿਬ ਤਾਂ ਕਾਫੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਦਰਸ਼ਨ ਕਰਨ ਵਿੱਚ ਵੀ ਬਹੁਤ ਹੀ ਸੰਗਤ ਹੁੰਦੀ ਹੈ।
ਹੁ ਵਧੀਆ ਜਗ੍ਹਾ ਹੈ। ਚ ਤਰਸ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੱਥਾ ਟੇਕ ਕਿਿਆਓ। ਬਾਬਾ ਨੋੌਰ ਸਿੰਘ ਜੀ ਦੇ ਜਾਓ ਬਹੁਤ ਵਧੀਆ ਬਾਬਾ ਦੀਪ ਸਿੰਘ ਜੀ ਦੇ ਮਾਸੀ ਜੀ ਦੇ ਪੁੱਤਰ ਸੀ ਬਾਬਾ ਨੋਹਰ ਸਿੰਘ ਜੀ।
ਮੈਂ ਗਈ ਨੀ ਨਾ ਕਦੀ ਮੈਨੂੰ ਪਤਾ
ਅੰਮ੍ਰਿਤਸਰ ਸ਼ਹੀਦਾਂ ਤੋਂ ਨਾ ਪੰਜ ਕਿਲੋਮੀਟਰ
ਅੱਛਾ।
ਤੇ ਉੱਥੇ ਲਾਗੇ ਹੀ ਆ ਪੰਜ ਕਿਲੋਮੀਟਰ। ਤੇ ਬਾਬਾ ਨੋੌਰ ਸਿੰਘ ਜੀ ਦਾ ਗੁਰਦੁਆਰਾ ਉੱਥੇ ਸਵੇਰੇ ਨਾ ਚਾਰ ਵਜੇ ਤੋਂ ਲੈ ਕੇ ਦਸ ਵਜੇ ਤੱਕ ਗੋਲ ਗੱਪਿਆਂ ਦਾ ਲੰਗਰ ਲੱਗਦਾ ਔਰ ਬਹੁਤ ਵਧੀਆ ਮਤਲਬ
ਾਂਗੇ ਨਾ ਉੱਰੂਰ ਚਵਾਂਗੀ ਪੰਜ ਹਜ਼ਵਾਂ ਹੋਰ ਦੱਸ
ਮਨ ਨੂੰ ਬੜੀ ਸ਼ਾਂਤੀ ਮਿਲਦੀ ਗੁਰਦੁਆਰੇ ਜਾ ਕੇ
ਅੰਮ੍ਰਿਤਸਰ ਅੱਛਾ ਵਧੀਆ ਗੱਲ ਤੁਸੀਂ ਸਾਰਾ ਸਾਰਾ ਦਰਸ਼ਨ ਕਰਕੇ ਆਏ ਸੀ
ਹਾਂਜੀ ਹਾਂਜੀ ਅਸੀਂ ਜਾਈਦਾ ਆ ਹਰ ਸੈਚੜੇ ਜਾਈਦਾ ਹੁਣ ਫਿਰ ਗੈਸਟ ਆਏ ਕਰਕੇ ਨਹੀਂ ਗਏ ਨੀ ਤਾਂ ਹਰ ਸਚੜ ਜਾਈਦਾ
ਹਾਂ
ਕਿਉਂਕਿ ਉੱਥੇ ਸ਼ਨੀਵਾਰ ਰਾਤ ਨੂੰ ਵੀ
ਹਾਂ ਹਾਂ ਸੁਣਿਆ ਮੈਂ ਹਾਂ ਫੇਿਰ ਸਵੇਰੇ ਵੀ ਹਉਂਦਾ ਕਹਿੰਦੇ ਨੂੰ
ਹਾਂਜੀ ਸੰਡੇ ਨੂੰ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਹਾਂਜੀ ਜਿਹੜੇ ਅਹ ਦਿਨ ਵੇਲੇ ਨਹੀਂ ਬੈਠ ਸਕਦੇ ਗਰਮੀ ਕਰਕੇ ਉਹ ਰਾਤ ਨੂੰ ਚਲੇ ਜਾਂਦੇ ਨੇ
ਸਕੂਲ ਮ ਇਹਨਾਂ ਨੇ ਦੋ ਟਾਈਮ ਕੱਟਤਾ ਹਮ ਅੱਛਾ ਅੱਛਾ ਕਹਿੰਦੇ ਨੇ ਦਿਨੇ ਲਗ ਕ ਹੈ ਸਾਰੀ ਸੰਗਤ
ਵੀ ਰਾਤ ਵੀ ਬਹੁਤ ਦੁਨੀਆਂ ਹੁੰਦੀ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਬਹਿਣ ਨੂੰ ਜਗ੍ਹਾ ਨਹੀਂੀ ਮਿਲਦੀ ਲੋ ਸੰਗਤ ਖੜੀ ਹੋ ਕੇ ਰੱਖਦੀ ਖੜੀ ਹੁੰਦੀ ਹੈ ਅੱਜ ਅਸੀਂ ਸ਼ਾਮ
ਆਾਹ ਉਹ ਘਰ ਹੀ ਬਣਾ ਲਏ ਤੁਸੀਂ ਅੱਛਾ ਵਧੀਆ ਘਰ ਹੈਲਦੀ ਬਣਾਓ ਨੇ ਤੇ ਨਾਲੇ ਲਈ ਵੀ ਸਹੀ ਹੁੰਦਾ ਹਲਦੀ ਹਾਂ
ਅੱਜ ਕਲ ਉਹ ਵਧੀਆ ਵੀ ਹੈ ਬੱਚਿਆਂ ਦੇ ਘਰ ਹੀ ਪਾਸਪੋਰਡ
ਹਾਂ ਬਜ਼ਾਰੋਂ ਨਹੀਂ ਲਿਆਂਦੀ ਮੈਂ।
ਅੱਛਾ -ਅੱਛਾ, ਬਹੁਤ ਵਧੀਆ ਗੱਲ ਹੈ। ਹੋਰ ਦੱਸੋ, ਹੋਰ ਰੋਟੀ ਖਾ ਲਈ ਤੁਸੀਂ?, ਅੱਛਾ, ਅੱਛਾ-ਅੱਛਾ।
ਤੇ ਮੈਂ ਕਿਹਾ ਚੱਲ ਕਾਲ ਹੀ ਕਰ ਲਵਾਂ।
ਹਾਂ ਚਲੋ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ ਯਾਦ ਕਰ ਲਿਆ। ਹਾਂ ਨਾ ਤੁਸੀਂ ਘਰ ਕਦ
ਹਾਂਜੀ ਹਾਂਜੀ ਆਵਾਂਗੀ ਜ਼ਰੂਰ ਆਵਾਂਗੀ।
ਜ਼ਰੂਰ ਸ਼ੇਅਰ ਕਰਨਾ
ਹਾਂ ਇੱਕ ਸੂਟ ਦਾ ਲਿੰਕ ਸ਼ੇਅਰ ਕਰੂੰਗੀ, ਇੱਕ ਮੈਂ ਤੁਹਾਨੂੰ ਨਾ ਫੁੱਟਪੈਚ ਚਾਂਦੇ ਨੇ, ਉਹ ਵੀ ਲਿੰਕ ਸ਼ੇਅਰ ਕਰੂੰਗੀ। ਜਿੱਦਾਂ ਘਰ ਦੇ ਵਿੱਚ, ਹਾਂ। ਇਹ ਨਾ ਜਿੱਦਾਂ ਕਈਆਂ ਦੇ ਜਿੰਜਰ ਫੁਟ ਪੈਕ
ਅੱਛਾ
ਉਹ ਬੜੀ ਇੰਸਤਾ ਤੇ ਔਨਲਾਈਨ ਔਰ ਚਲਦੀ ਐਡ ਚਲਦੀ ਹੈ। ਜਿੱਦਾਂ ਕਈਆਂ ਦੇ ਪੈਰ ਦੁੱਖਦੇ ਨੇ ਲੱਤਾਂ ਪੀੜ ਹੁੰਦੀਆਂ ਨੇ ਜਾਂ ਫਿਰ ਲੱਕ 'ਚ ਦਰਦ ਰਹਿੰਦੀ ਹੈ, ਤੇ ਉਹ ਨਾ ਬਹੁਤ ਵਧੀਆ ਚੀਜ਼ ਹੈ ਜ ਤੁਸੀਂ ਲਗਾ ਲਗਾਉਗੇ ਨਾ ਰਾਤ ਨੂੰ ਸੌਣ ਲੱਗੇ ਲਗਾਉਣੇ ਤੇ ਸਵੇਰੇ ਉਤਾਰ ਦੇਣੇ ਆ। ਉਹਦੇ ਨਾਲ ਬੜਾ ਆਰਾਮ ਮਿਲਦਾ ਹੈ।
ਤੇ ਤੁਸੀਂ, ਅੱਛਾ ਅੱਛਾ ਹੋਰ ਜੋ, ਔਫਲਾਈਨ ਸ਼ੋਪ ਵੀ ਕਰਦੇ ਹੋ ਤੁਸੀਂ
ਹਾਂਜੀ ਹਾਂਜੀ ਜੀ।
ਅੱਛਾ ਕੋਈ ਪਤਾ ਤੁਹਾਨੂੰ ਵਧੀਆ ਚ ਕਲ ਮੈਨੂੰ ਲੈ ਚਲਣਾ ਮੈਂ ਆਵਾਂਗੀ ਤੁਹਾਡੇ ਘਰ ਅਸੀਂ ਭਾਨੇ ਮੇਿਲ ਵੀ ਲਵਾਂਗੇ ਹਾਂ ਆਵਾਂਗੇ ਮੈਂ ਸੋਚ ਰਹੀ ਸੀ। ਮੈਨੂੰ ਬਹੁਤ ਵਧੀਆ ਲੱਗਿਆਾ ਮੈਂ ਕਿਹਾ ਇਹਨਾਂ ਕੋਲ ਪੁੱਛਾਂਗੀ ਕਿੱਥੋਂਤਾ ਫਿਰ ਲੈਣ ਜਾਵਾਂਗੀ ਨ ਦੇ
ਹਾਂ ਹਾਂਜੀ, ਹਾਂਜੀ, ਹਾਂਜੀ ਮੈਂ ਤਾਂ ਕੱ
ਅੱਛਾ ਜੀ ਤ ਵਧੀਆ ਤੁਸੀਂ ਆਪੇ ਸਟਿਚਿੰਗ ਕਰ ਲੈਂਦੇ ਹੋ ਤ ਬਹੁਤ ਹੀ ਵਧੀਆ ਗੱਲ ਆ
ਮੈਂ ਰਓਨ ਦੇ ਕੱਪੜੇ ਲਿਆਂਦੇ ਸੀ। ਚਾਰ, ਪੰਜ ਪੀਸ। ਤੇ ਮੈਂ ਹੁਣ ਕੋਡ ਸੈਟ ਬਣਾਏ ਮੇਰੇ ਸਾਰਿਆਂ ਨੇ ਇੰਨਾਂ ਪਸੰਦ ਕੀਤੇ ਨੇ। ਕੋਈ ਕਹਿੰਦਾ ਹੀ ਨਹੀਂ ਕਿ ਤੁਸੀਂ ਬਣਾਏ ਹੈ ਸਭ ਬੋਲਦੇ ਰੈਡੀਮੇਡ ਲਿਆਂਂਦੇ ਨੇ। ਮੈਂ ਕਿਹਾ ਨਹੀਂ। ਰੈਡੀਮੇਡ ਨਹੀਂ ਹੈ। ਮੈਂ ਆਪ ਹੀ ਬਣਾਏ ਨੇ। ਬਹੁਤ ਅੱਛੇ ਲੱਗਦੇ ਨੇ। ਅੱਜ, ਕੱਲ ਕੋਡ ਸੈਟ ਹੀ ਚੱਲਦੇ ਨੇ।
ਹਮ ਹਾ ਅੱਜ, ਕੱਲ ਤਾਂ ਸਾਰਿਆਂ ਨੇ ਹਾਂ ਸਾਰਿਆਂ ਨੇ ਡਿਜ਼ਾਇਨਰ ਕੋਡ ਸੈਟਸ ਪਾਏ ਦੇ ਨੇ ਇਹਨੇ ਵਧੀਆ, ਵਧੀਆ ਤੇ ਉਹਦੇ ਚ ਡਿਜ਼ਾਇਨ ਆ ਗਏ ਨੇ ਮਤਲਬ ਲੱਗਦਾ ਹੀ ਨੀ ਕੋਟ ਸਟ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਬੰਦਾ ਥੇ ਮਰਜ਼ੀ ਪਾ ਲਏ ਹਾਂ ਅੱਛਾ, ਅੱਛਾ ਹਾਂ ਮੈਂ ਵੀ ਆਪਣੇ ਫਰਸ਼ੀ ਸਲਵਾਰ ਆਪ ਕੇ ਸੀਤੀ ਤੇ ਇਹ ਮੈਨੂੰ ਵੀ ਥੋੜੀ ਬਹੁਤ ਆਉਂਦੀ ਏ।
ਬਹੁਤ ਵਧੀਆ। ਵਧੀਆ ਗੱਲ ਹੈ। ਤਾਂ ਅੱਜ, ਕੱਲ੍ਹ ਫਸ਼ੀ ਸਲਵਾਰ ਦਾ ਬੜਾ
ਹਾਂ ਬਹੁਤ ਟਰੈਂਡ ਹੈ ਬਹੁਤ ਵਧੀਆ ਲੱਗਦੀ ਹੈ। ਉਹ ਫੈਂਡੀ ਸਿਲਕ ਵਾਲੇ ਕੱਪੜੇ ਚ ਵੀ ਬਹੁਤ ਚੱਲ ਵਦੀਆ ਲੱਗਦੀ ਏ ਉਹ
ਹਾਂਜੀ, ਹਾਂਜੀ। ਫੈਂਡੀ 'ਚ ਤਾਂ ਬਹੁਤ ਸੋਹਣੀ ਲੱਗਦੀ ਹੈ। ਤੁਸੀਂ ਕੋਟਨ ਚ ਬਣਾਓ, ਰਿਓਨ ਚ ਬਣਾਓ ਉਹਪਾੜਾ ਸਿਲਕ ਚ ਬਣਾਓ
ਹਾਂ।
ਬੜਾ ਟਰੈਂਡ ਹੈ। ਫਰਸ਼ੀ ਸਲਵਾਰ ਦਾ, ਮੈਂ ਤਾਂ ਆਪਣੇ ਮਦਰ ਇਨਲੋ ਨੂੰ ਵੀ ਬਣਾ ਕੇ ਦੇਣੀ ਆ, ਫਰਸ਼ੀ ਸਲਵਾਰ
ਅੱਜ, ਕੱਲ ਤਾਂ ਅੱਛਾ ਅੱਜ, ਕੱਲ ਤਾਂ ਸਾਰੇ ਹੀ ਪਾਂਦੇ ਨੇ।
ਹਾਂਜੀ-ਹਾਂਜੀ,
ਹਾਂ-ਹਾਂ-ਹਾਂ।
ਮੈਂ ਹਜੇ ਅਪ ਆਪਣੀ ਬਣਾਈ ਨਹੀਂ ਆ ਬਸ। ਕੱਟ ਕੇ ਰੱਖੀ ਹੋਈ ਐ ਟਾਈਮ ਹੀ ਨਹੀਂ ਲੱਗਦਾ। ਜੀ। ਤੇ ਤੁਸੀਂ ਮੰਗਾਦੇ ਹੋ ਔਨਲਾਈਨ ਸ਼ਾਪਿੰਗ ਕਰਦੇ ਹੋ ਤੁਸੀਂ?
ਹਾਂ ਕੈ ਤੇ ਰਹੀ ਆ ਔਨਲਾਈਨ ਇੱਕ ਵਾਰੀ ਮੰਗਵਾਇਆ ਸੀ ਮੈਨੂੰ ਸਹੀ ਨਹੀਂ ਲੱਗਿਆ। ਫੇਰ ਮਤਲਬ ਇਕ ਤੋਂ ਜਿਆਦਾ ਇਕ। ਇਕ ਵੀਕ ਤੱਕ ਆਏ ਨੀ ਮੇਰੇ ਕੱਪੜੇ ਫਿਰ ਕਦੀ ਕਹਿੰਦੇ ਪੇਮੈਂਟ ਨਹੀਂ ਹੋਈ ਕਦੀ ਕਹਿੰਦੇ ਅਸੀਂ ਭੇਜਤਾ ਏ। ਤੇ ਫਿਰ ਮੈਨੂੰ ਥੋੜਾ ਅਜੀਬ ਲੱਗਿਆ ਮੈਂ ਕਿਹਾ ਇਸ ਤੋਂ ਵਧੀਆ ਮੈਂ ਔਫਲਾਈਨ ਹੀ ਕਰ ਲਾ। ਫੇਰ ਉਸ ਤੋਂ ਬਾਅਦ ਮੈਂ ਕੀਤੀ ਨੀ ਔਨਲਾਈਨ। ਸ਼ੋਪਿੰਗ।
ਨਹੀਂ ਅ ਵਿਊ ਦੇਖ ਲਿਆ ਕਰ ਨਾ ਵਿਊ ਦੇਖ ਕੇ ਮੰਗਾਓ ਔਰਗੈਨਿਕ ਪੇਜ ਵੀ ਬਥੇਰੇ ਹੈਗੇ ਨੇ।
ਚਲੋ ਤੁਸੀਂ ਮੈਨੂੰ ਲਿੰਕ ਭੇਜਨਾ ਨਾ ਫਿਰ ਮੈਂ ਮੰਗਾਵਾਂਗੀ ਮੈਨੂੰ ਇਕ ਪਿੰਕ ਸੂਟ ਦਾ ਜਰੂਰ ਭੇਜਨਾ ਲਿੰਕ।
ਭੇਜਾਂਗੀ ਤੁਹਾਨੂੰ।
ਹਾਂਜੀ-ਹਾਂਜੀ ਜ਼ਰੂਰ ਹੂੰ, ਹੋਰ ਦੱਸੋ ਕੁਛ ਸਭ ਠੀਕ ਹੈ? ਤੁਹਾ ਮੇਰੀ ਮਦਰਇਨਲੋ ਦੀ ਵੀ ਦਵਾਈ ਚੱਲ ਰਹੀ ਸੀ ਨਾ।
ਹਾਂਜੀ-ਹਾਂਜੀ ਹੁਣ ਤੇ ਠੀਕ ਨੇ।
ਅੱਛਾ।
ਕੱਲ ਬ ਥਡੇ ਉਹਨਾਂ ਦਾ,
ਕੰਮ ਕੁੰਮ ਸਹੀ ਚਲਦਾ ਪਿਆ ਘਰ ਦਾ
ਹਾਂਜੀ-ਹਾਂਜੀ,
ਅੱਛਾ ਚਲੋ ਵਧੀਆ ਗੱਲ ਏ ਹੋਰ ਕਦੋ ਜਾਨਾ ਤੁਹਾਡੀ ਸਿਸਟਰ? ਦੀਦੀ ਹੋਰ ਨੇ ਫਿਰ ਘਰ ਕਦੋਂ ਜਾਣਾ? ਅੱਛਾ-ਅੱਛਾ ਅਸੀਂ ਅੱਜ ਤੇ ਪ੍ਰੋਗਰਾਮ ਹੁੰਦਾ ਪਿਆ ਉਧਰ ਆਏ ਦੇ ਸੀ। ਹਾਂਜੀ ਤੇ ਹੋਰ ਨਾ ਉੱਧਰ ਆਏ ਦੇ ਸੀ।
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ। ਚਲੋ ਵਧੀਆ ਹੈ ਜਾਣਾ ਚਾਹੀਦਾ ਤੁਸੀਂ ਛੁੱਟੀਆਂ ਮਨਾਉਣ ਨਹੀਂ ਗੲ ਪੇਕੇ
ਮੈ ਗਈ ਸੀ ਫਿਰ ਉਹ ਬੱਚੇ ਇੱਕ ਵੀਕ ਲਗਾ ਲੇਆ ਦੱਸਿਆ ਤਾਂ ਵੇ ਉਸ ਤੋਂ ਬਾਅਦ ਆ ਗਏ ਦਿਨ ਵੀ ਬਹੁਤ ਨਾ ਫਿਰ। ਨਾਲੇ ਬੱਚਿਆਂ ਦਾ ਹੋਲੀਡੇ ਹੋਮਵਰਕ ਵੀ ਸੀ ਬੱਚੇ ਕਹਿੰਦੇ ਹੋਮਵਰਕ ਨੀ ਲੇ ਕੇ ਜਾਏਂਗੇ। ਇਸ ਕਰਕੇ ਫਿਰ ਐਵੇਂ ਇੱਕ ਵੀਕ ਮੈ ਲਗਾ ਕੇ ਆਗੀ ਆਂ।
ਅੱਛਾ ਜੀ।
ਕਹਿੰਦੇ ਅੰਮ੍ਰਿਤਸਰ ਚਲੋ, ਅੰਮ੍ਰਿਤਸਰ ਦਾ ਪਲੈਨ ਬਣ ਰਿਹਾ ਸਾਡਾ ਹੁਣ।
ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਬਸ ਵਧੀਆ ਜੀ।